ਆ ਹਾਲੋ
ਹੈਲੋ
ਹਾਂਜੀ, ਹਾਂਜੀ ਸਸ ਸ੍ਰੀ ਕਾਲ ਜੀ, ਠੀਕ ਆ ਆਪਨੀ ਸੁਨਾ?
ਵਦੀਆ, ਵਦੀਆ ਹੋਰ ਕੀ ਕਰਦੇ ਪੇ ਸੀ?
ਬੱਸ ਯਾਦ ਆਗੀ ਤੇ ਬਸ, ਫੋਨ ਕਰਨ ਨੂ ਹੁ ਟੈਮ ਨੀ ਆ, ਅ, ਹ ਹੋਰ ਕੀ ਕਰ ਮੈਂ ਸੋਚੇਆ, ਤੁਆੜਾ ਓਦਰ ਦਰਜੀ ਦਾ ਕੰਮ ਐ ਥੋੜਾ ਤੁਸ ਤੇ ਕੱਪੜੇਆਂ ਦਾ ਵੀ ਸ਼ੁਰੂ ਕੀਤਾ ਹੋਯਾ, ਤੇ ਮੈਂ ਕੇਹਾ ਪੁੱਛਾਂ ਬਈ ਜੇ ਮੈ ਸੂਟ ਦੋ ਚਾਰ ਮੰਗਾਨੇ ਹੋਨ ਤ ਕਿਸ ਤਰੀਕੇ ਨਾਲ ਆਨਗੇ? ਬਈ ਪਾਰਸਲ ਭੇਜਨਾ ਯਾ ਹ
ਚਰਨੀ, ਮਕਬ ਕੀ ਤੁਸੀ ਵਿਚ ਵਾਸਤੇ ਮੰਗਾਨੀ?
ਹਾਂ, ਵਚਨ ਆਸਤੇ।
ਨਹੀਂ ਨਾ ਆਂਦੇ। ਹਾਂਜੀ ਉਹ ਬਾਰਾਂ ਬਾਰਾਂ ਦਾ ਸੈਟ ਟ ਹੁੰਦਾ।
ਅੱਛਾ, ਨਹੀਂ ਇੱਕੋ ਜਿਹੇ ਸੂਟ ਬਾਰਾਂ ਆਣਗੇ।
ਹਾਂਜੀ-ਹਾਂਜੀ।
ਬਾਰਾਂ ਵੀਕ ਜਾਣਗੇ? ਫੇਰ ਬਾਰਾਂ ਸੁਤ ਇੱਕੋ ਜੇ।
ਜਾਂ ਛੇ ਦਾ ਲੈ ਲੋ ਜਾਂ ਬਾਰਾਂ ਦਾ ਲੈਲਓ ਇਸ ਤੋਂ ਘੱਟ ਨੀ ਆਂਦਾ ਕਿ ਵੀ ਦੂਰੋਂ ਆਣਾ ਹੁੰਦਾ ਨਾ ਮਾਲ।
ਅੱਛਾ, ਤੇ ਫੇਰ ਤੁਸੀਂ ਐਂਜ ਕਰੋ ਛੇ, ਅੱਛਾ
ਉਹੀ ਰੇਟ ਚ ਦੇ ਦਾਂਗੇ ਅਸੀਂ। ਹਾਂਜੀ ਜਿਹੜਾ ਤੁਹਾਨੂੰ ਪੀਸ ਵਧੀਆ ਲੱਗ ਤੁਸੀਂ ਲੱਲੇ ਨਾ ਮੇਰੇ
ਤੇ ਉਹ ਕਿਸ ਤਰ੍ਹਾਂ ਪਤਾ ਚੱਲੇਗਾ ਬਈ ਮੈਂ ਤਾਂ ਉਹ ਭੇਜੋਗੇ ਫੋਟੋਆਂ ਜਾਂ
ਫੋਟੋ ਵੀ ਭੇਜ ਦਾਂਗੇ, ਤੁਸੀਂ ਆਣਾ ਨੀ ਇਦਰ, ਤੁਸੀਂ ਚੱਕਰ ਆਣਾ ਨੀ ਸਾਡੇ ਵੱਲ।
ਉਹ ਬੜਾ ਮੁਸ਼ਕਿਲ, ਨਹੀਂ-ਨਹੀਂ ਮੁਸ਼ਕਿਲ ਹੈ ਨਿਕਲਣਾ ਮੇਰਾ, ਮੈਂ ਔਨਲਾਈਨ ਹਾਂ ਮੈਨ ਕੋਈ ਪਾਰਸਲ ਭੇਜਣਾ ਪਏਗਾ ਤੁਹਾਨੂੰ। ਤੇ ਹਾਂ ਮੈਨੂੰ ਫਿਰ ਰੇਟ ਰੂਟ ਦਾ ਵੀ ਹਾਂ ਰੇਟ ਰੂਟ ਵੀ ਥੋੜਾ ਦੱਸੋ ਨਾ ਬਈ ਕੀ ਹਿਸਾਬ ਕਿਤਾਬ ਉਹਦਾ।
ਅੱਛਾ-ਅੱਛਾ, ਰੇਟ ਤੇ ਸਾਰੇ ਦੇ ਵੱਖਰੇ-ਵੱਖਰੇ ਹੁੰਦੇ ਆ ਨਾ। ਦੇ ਕਈ ਕਈ ਹਲਕੇ ਵੀ ਹੁੰਦੇ, ਕਈ ਵਧੀਆ ਵੀ ਹੁੰਦੇ ਸੂਟ ਨਾ। ਤੁਸੀਂ ਕਿਸ ਟਾਈਪ ਚ ਲਾਣੇ ਹੁੰਦੇ? ਤੇ
ਬਸ ਇਹ ਕਿ ਥੋੜੇ ਡੈਲੀ ਯੂਜ਼ ਆਸਤੇ ਥੋੜੇ ਬਾਹਰ ਅੰਦਰ ਆਸਤੇ, ਹਾਂ।
ਅੱਛਾ। ਛਾ, ਆਮ ਸੂਟ ਹੋ ਗਏ ਜਿੱਦਾਂ ਹਨਾ, ਸਿਟੀ ਵਗੈਰਾ ਜਾਓ ਤੇ ਪੈ ਜੇ ਗਰਮੀਆਂ
ਹਾਂ। ਆਹ ਬਸ। ਹੂ।
ਥਾਪੜ ਕੇ
ਤੇ
ਹੂੰ, ਕੋਈ ਗੱਲ ਨੀ ਮੈਂ ਤੁਆਨੂੰ ਫੋਟ ਤਾਂ ਭੇਜਾਂਗੀ ਓਨਲਾਈਨ ਨਾ। ਤੇ ਫੇਰ ਤੁਸੀ ਦੇਖ
ਅੱਛਾ, ਅੱਛਾ ਫੇਰ ਮੇਰੇ ਛੇ, ਛ, ਛੇ, ਛੇ ਪੀਸ ਪਤਾ ਕੀ, ਜੇ ਤੇ ਚਾਰ, ਚਾਰ ਪੀਸ ਰੱਖ ਲਬੇ ਓਦੇ ਚੋ ਸਈ ਐ।
ਅੱਛਾ, ਅੱਛਾ
ਚਾਰ, ਚਾਰ ਰੱਖ ਸਕਦੇ ਓ?
ਹਾਂ, ਮੇ ਤੇ ਜਿੰਨੇ ਮਰਜ਼ੀ ਤੁਸੀਂ ਮੇਰੇ ਕੋਲੋਂ ਟਿਕੇ ਦੂਰੋਂ ਮੰ ਆਂਦਾ ਨਾ ਮਾਲ। ਓ ਫੇਰ ਮੈਨੂੰ ਕੱਠ, ਕੱਠਾ ਇ ਕੱਠਾ ਹੀ ਚੁੱਕ
ਅੱਸਾ ਅ ਅੱਛਾ, ਤੇ ਕਿੰਨੇ ਪੈਸੇ ਓਦੇ ਲੱ
ਓ ਆਂਟੀ ਜੀ, ਵੇਟ ਦੇ ਸ੍ਹਾਬ ਨਾਲ ਹੁੰਦੈ ਹਾਂਜੀ। ਕਿੱਲੋ ਦੇ ਸ੍ਹਾਬ ਨਾਲ ਹੋਏਗਾ ਨਾ। ਜਿੰਨੇ ਕਿੱਲੋ ਦੇ ਪਏਂਗੇ ਤੁਹਾਨੂੰ ਉਸੀ ਹਿਸਾਬ ਦੇਂ, ਓ ਪੈਹੇ ਦੱਸਨਗੇ।
ਅੱਛਾ।
ਹਾਂਜੀ।
ਹੂੰ, ਫਿਰ ਤੁਂਸੀ ਐਂਜ ਕਨਾ ਚਾਰ, ਚਾਰ ਸੂਟ ਸਾਰੀ ਤਰ੍ਹਾਂ ਦੇ ਰਾਖ ਦੇਨਾ।
ਮੈਂ ਤੁਆਨੂੰ ਫੋਟੋ ਭੇਜਾਂਗੀ, ਹਨਾ ਤੁਸ ਸਿਲੈਕਟ ਕਰ ਲੈਨਾ।
ਚਲੋ ਏ ਵੀ ਠੀਕ ਐ। ਏ ਵੀ ਠੀਕ ਐ, ਤੇ ਤੁਸੀ ਬਟੀਕ ਖੋਲੇਆ ਏ? ਸੀਲਦੇ ਓ ਕ ਅੱਛਾ, ਤੇ ਕੀ ਸਵਾਈ ਰੱਖੀ ਏ?
ਏ ਸਵਾਈ ਤਿੰਨ ਸੋ, ਸਾੜੇ ਤਿੰਨ ਸੋ, ਚਾਰ ਸੋ
ਅੱਸਾ, ਅੱਸੈ ਬੜੀ ਸਸਤੀ ਰੱਖੀ ਹੋਈ ਏ। ਮੇਰੀ ਕਿਸੇ ਨਾਲ ਗੱਲ ਹੋਈ ਸੀ, ਮੈਂ ਓਨੂੰ ਪੁੱਛੇਆ ਸੀ ਮੈਂ ਆ ਤੁਸੀ ਬੁਟੀਕ ਦਾ ਕੰਮ ਐ ਜਿਮੇ ਖੋਲੇਆ ਵੇ, ਕੁੜੀਆਂ ਬਿਠਾਈਯਾਂ ਹੋਈਆਂ, ਮੇਰ ਕੋਲ ਬੋਤ ਮੈਂਗੇ ਮੈਂਗੇ ਮਸ਼ੀਨਾਂ ਵੀ ਨੇ ਤੇ ਮੈਂ ਕੇਆ ਫਿਰ ਤੁਸੀ ਸਵਾਈ ਪੰਜ ਸੋ ਰਪੈ, ਸਿੰਪਲ ਸੂਟ ਦੀ ਮੈ ਹਾ ਅੱਛਾ ਮੈਂ ਐ ਇਨੇ ਦੇ ਦਿੰਦੇ ਨ ਲੋਕ। ਓ ਕੈਂਦੇ, ਹੋਰ ਹੱਸ ਕੇ ਦੇ ਦਿੰਦੇ ਨੇ ਕੈਂਦੀ। ਕੈਂਦੀ ਹਾੱਸ ਕੇ ਦੇਦੇਨ ਨਾਲ ਫੇ ਕੁੜੀਆਂ ਦਾ ਖਰਚਾ ਵੀ ਕੱ ਬਣਾਓਂਦਾ ਵੈ, ਲੈਸਾ-ਲੂਸਾ ਲਾ ਕੇ ਦੇਨੈ? ਆਤੇ ਜੈਕ ਦੀਆਂ ਮਸ਼ੀਨਾਂ ਰੱਖ ਰੱਖੀਯਾਂ ਆਈਆਂ, ਕੁੜੀਯਾਂ ਰੱਖੀਆਂ, ਤੇ ਫਿਰ ਮੇਰਾ ਤੇ ਕੰਮ ਚੱਲਦਾ ਬੜਾ ਸੋਣਾ ਓ ਕੈਣ ਲੱਗੀ ਮੈਂ ਹਾ ਅੱਛਾ, ਫੇਰ ਤੁਆਡਾ ਰੇਟ ਠੀਕ ਐ। ਹਾਂ
ਨਈ ਅਸੀ ਸੀ ਘੱਟ ਥਨੂੰ ਪਤਾ ਤੇ ਸਾੜੇ ਸੈ਼ਰਾਂ ਸੈ਼ਰਾਂ ਦਾ ਫ਼ਰਕ ਹੁੰਦ ਨਾ। ਆਪਨੇ ਆਪਨੇ ਸੈ਼ਰਾਂ ਦਾ ਹੁੰਦਾ ਨਾਲ ਸਾੜੇ ਏਥੇ ਏਇਓ ਰੇਟ ਐ ਏਨਾ ਈ ਐ।
ਅ ਅੱਸਯਾ, ਤੇ ਜੇੜੇ ਹੋਰ ਬਟਿਕ ਓਨਾਂ ਦਾ ਵੀ ਰੇਟ ਇੱਕੋ ਏ?
ਨੀ ਅਲੱਗ ਐ, ਆਪਣੀ ਆਪਣੀ ਬੁਟੀਕਾਂ ਦੇ ਸਾਬੈ, ਅਸੀਂ ਐਨੇ ਈ ਰੱਖੇ ਦਾ। ਪੈਂਟ ਪਲਾਜ਼ੋ ਸਾੜੇ ਚਾਰ ਸੋ, ਪੰਜ ਸੋ ਵੀ ਲਈ ਦੈ ਕੋਈ ਡਿਜ਼ਾਇਨ ਡੂਜ਼ਾਇਨ ਪਾਨੈ ਫਿਰ ਪੰਜ ਸੋ ਵੀ ਲਈਦਾ ਅਸੀ। ਜੇ ਕੋਈ ਆਮ ਬਜ਼ੁਰਗਾਂ ਦੇ ਸੂਟ ਹੋ ਨਾ ਸਿੰਪਲ ਈੲ ਕੁਛ ਵੀ ਨੀ ਕਰਨਾ ਪੋਂਚੇ ਚੋੜੇ ਨੀ ਹੁੰਦੇ ਓਨਾਂ ਦੇ ਤੇ ਦੋ ਦੋ ਇੰਚ ਦੇ ਹੁੰਦੇ ਆ।
ਤੇ ਜੇ, ਮੈਂ ਤਾ ਕਟਿੰਗ ਕਰ ਸਕਨੀ ਹਾਂ ਥੋੜੀ ਬੋਤ ਤੇ ਦਸ ਤੇ, ਜੇ ਕੁੜੀਆਂ ਦੋ ਬਠਾ ਕੇ ਮੈਂ ਵੀ ਲਵਾ ਲਾ, ਤੇ ਠੀਕ ਰਹੇਗਾ ਮੇਰੇ ਵਾਸ
ਹੈਂਜੀ, ਕੁੜੀਆਂ ਨੂੰ ਸਮਝ ਹੋਨੀ ਚਾਈਦੀ ਐ।
ਹਾਂ ਫਿਰ ਬਠਾ ਫਿਰ ਮੈਂ ਨੀ ਕਰਦੀ। ਤੇ ਫਿਰ ਮੈਂ ਸ਼ੁਰੂ ਓਈਓ ਕਰਨੇ ਆ ਵੇਚਨ ਦਾ ਕੰਮ ਸਹੀ।
ਹਾਂਜੀ, ਓਨਲਾਈਨ ਵਦੀਆ ਸਗੋਂ ਔਨਲਾਈਨ ਵੇਚਨੇ ਨਾ
ਅੱਸਾ, ਹਾਂ ਮੈਨੂੰ ਅੱਗੇ ਵੀ ਕਿੱਸੀ ਦੱਸੇਆ ਸਲ੍ਹਾ ਦਿੱਤੀ ਸੀ ਬਈ ਓਨਲਾਈਨ ਥੋੜੇ ਜੇ ਬਨਾਓ। ਤੁਸੀ ਵੀਡੀਓ, ਓ ਤੁਹਾਡੇ ਹਾਸ ਤੇ ਚੀਜਾ ਵਿਕਦੀਆਂ ਅੱਜ -ਕੱਲ ਓਨਲਾਨ ਜੇਆਦਾ
ਅੱਜ-ਕੱਲ ਓਨਲਾਈਨ ਜਾਦਾ ਹਾਂਜੀ।
ਹੰਉਂ, ਕੇਓਕੇ ਅੱਜ-ਕੱਲ੍ਹ ਘਾਰ ਬੈਠੇਆ ਸਭ ਕੁੱਝ ਮਿਲ ਜਾਂਦੈ ਤੇ ਲੋਕਾਂ ਨੂੰ
ਹਾਂ ਅਸੀ ਆਪ ਓਨਲਾਈਨ ਨਈਂ ਮੰਗਾਈ ਦੀਆਂ ਚੀਜ਼ਾਂ।
ਆਛਾ ਅਛਛਾ।
ਹੂੰ
ਹੁਨ ਏਡੀ ਏਡੀ ਦੂਰ ਜਾਏਜ ਥੋੜਾ ਜਾਂਦਾ।
ਆ।
ਅੱਜ-ਕੱਲ ਓਨਲਾਈਨ ਈ ਫੋਟੋਆਂ ਪਾਓ ਤੇ ਲੇਲੋ।
ਹੂੰ ਹੋਰ ਰੋਟੀੇ-ਰਾਟੀ ਖਾ ਖਾ ਲੈ ਨੇ।
ਖਾਂਦੇ ਵੀ ਸੀ ਫੁਲਕਾ।
ਅੱਛਾ ਅੱਛਾ ਕੀ ਬਨਾਇਆ।
ਅਸੀ ਫੁੱਲ ਅ ਦਾਲ ਬਨਾਈ ਸੀ ਮਾ ਛੋਲਿਆਂ ਦੀ ਧੋਤੀ।
ਉਅ ਕਿਹੜੇ ਹੁੰਦੇ ਆ ਧੋਤੇ।
ਮਾਅ ਧੋਤੇ ਦੇ।
ਅ ਬਨਾਈ ਦੀ ਤ ਸਾਰੀ ਦਾਲਾਂ ਧੋਂ ਕੀ ਨੇ ਪਰ ਉ ਧੋਤੀ ਦਾਲ ਸਮਝਦੇ।
ਉਡਦ ਦੀ ਦਾਲ ਨੀ ਹੁੰਦੀ? ਚਿੱਟ
ਅੱੱਛ ਛਾ ਛਾ ਛਾਅ।
ਤੁਸੀ ਸਮਝਿਆ ਧੋਤੀ ਕਿਥੋ ਆ ਗੀ ਵਿਚ
ਤਾਂ ਇਹਦੇ ਨਾਲ ਕੁਛ ਓਈ ਆ ਕਿਹੜੀ ਦਾਲ ਆ? ਅੱਛਾ ਛਾ ਛਾ
ਤੇ ਉਹ ਖਾਂਦੀ ਪਈ ਸੀ ਫੁਲਕਾ ਮੈਂ ਕਿਹਾ ਪਤਾ ਨਹੀਂ ਕੀਦਾ ਫੋਨ ਆ ਗਿਆ ਤਾਂ ਅੱਜ ਲੇਟ ਈ ਹੋਗੀ ਚਾਰ ਵੱਜ
ਅਛਾ ਆਜ ਲੇਟ ਹੋਗੇ ਸੰਡੇ ਕੀ ਹੋਇਆ?
ਅ ਹਾਂ ਨਾਸ਼ਤੇ ਲੇਟ ਕਿੱਤੇ ਆ
ਹੂਅ ਊ ਫੇਰ ਚੱਕਰ ਤਾ ਆ ਜਾਦਾਂ ਹਾਂ ਨਾ ਬੱਸ ਚਾ ਇੱਤੇ ਮਸਾ ਓਣੈ ਪੋਣੇ ਚਾਰ ਵਜੇ ਕੋਲ ਭੁੱਖ ਨੀ ਐ, ਆਜ ਸਵੇਰੇ ਨਾ ਆਸੀਂ ਲੈ ਓ ਨਾਸ਼ਤਾ ਬੋਤ ਜਿਆਦਾ ਕਰ ਲੇਆ ਆਲੂ ਵਾਲੇ ਫੁਲਕੇ ਬਨਾਏ, ਆਲੂ ਵਾਲੇ ਫੁਲਕੇ ਬਨਾਏ ਫੇਰ ਇੱਕ ਫੁਲਕਾ ਵਾਦੁ ਖਾ ਲੇਆ ਓ ਤਿੰਨ ਫੁਲਕੇ ਫੇਰ ਤਾਂ ਹੋਰ ਤੇਨ ਫੂਲਕੇ ਕੰਮ ਤੇ ਇੰਨਾ ਹੁਨ ਕੀਤਾ ਨੀ ਪਰ ਲੇਟੇ ਈ ਹਾਏਂ ਆ ਅਸ ਸੰੰਡੇ ਜੋ਼ ਹੋਏਆ
ਸਵਾਦ, ਸਵਾਦ ਨਾਲ ਖਾਦੀ ਜਾਂਦੀ ਆ ਨਾ।
ਤੇ ਫੇਰ, ਬਸ ਓ ਖਾ ਕੇ, ਤੇ ਚਾਹ ਨਹੀਂ ਸੀ ਪੀਤ ਮਾੜੇ, ਮਾੜੇ ਸਿਰ ਦਰਦ ਹੁੰਦੈ ਈ ਸੀ ਫਿਰ ਐ ਕੈਣ ਲੱਗੈ ਚਾਹ ਬਨਾ ਫਿਰ ਏਨਾ ਦੀ ਬਨਾਈ, ਤੇ ਮੇਰਾ ਵੀ ਮਨ ਕਰ ਪੇਆ। ਮ ਸੋਚਿਆ ਚਲੋ ਮੈਂ ਵੀ ਪੀ ਲੈਨੀ ਐ ਫੇਰ ਮੈਂ ਆਪਣੇ ਵੀ ਬਣਾ ਲੇ। ਤੇ ਗਲਾਸ ਨੂੰ ਬਣਾਏ ਸੀ ਮੈਂ ਮੈਂ ਦੇਸੀ ਪੀਨੀ ਆ ਨਾ।
ਅੱਛਾ-ਅੱਛਾ।
ਹਾਂ। ਤੁਸੀਂ ਵੇਖੀ ਕਦੇ ਦੇਸੀ
ਨਾ ਮੈਂ ਤੇ ਨਾਮ ਪੈਲੀ ਵਾਰ ਸੁਨੇਆ ਹ, ਹ, ਅ ਈ, ਈ, ਹ, ਹ, ਹੇ
ਅੱਛਾ। ਅੱਸਾ। ਹਾ, ਹਾ, ਹ, ਹ। ਹ, ਹ, ਹ ਪੇਆਵਾਂਗੇ ਜਰੂਰ ਦੇਸੀ ਚਾ।
ਤੁਸੀਂ ਏਈ ਪੀਂਦੇ ਓ।
ਮੈਂ ਉਹੀਓ ਪੀਨੀ ਆ। ਆਪੇ ਜਦੋਂ ਆਓਗੇ ਨਾ, ਫਿਰ ਤੁਹਾਨੂੰ ਪਿਆਉਂਗੀ ਦੇਸੀ ਚਾਹ ਚਲੋ ਠੀਕ ਏ ਫਿਰ ਠੀਕ।
ਅੱਛਾ ਚਲੋ ਰੁਕੋ-ਰੁਕੋ ਮੈਨੂੰ ਕਾਲ ਸੇ ਫੇਰ ਮੈਨੂੰ ਯਾਦ ਆ ਗਈ ਗੱਲ।
ਆਹ ਹੁਨ ਖਾਲੇ ਯਾਦ ਆਗੀ ਕੇ ਨਾਮ ਲੈਂਦਾ।
ਚਾ ਵੱਖਰੀ ਕੀ ਮਤਕੀ
ਹਾਂ, ਉਹ ਪੱਤੇ ਹੁੰਦੇ ਨੇ ਪੱਤੇ-ਪੱਤੇ ਹਾਂ, ਉਹ ਪੱਤੇ ਹੁੰਦੇ ਨੇ ਉਹਨਾ ਨੂੰ ਨਾ ਠੰਡੇ ਪਾਣੀ ਚ ਪਹਿਲੇ ਪਾ ਕੇ ਨਾ ਤੇ ਫੇਰ ਸੁਲੀਓ
ਅੱਛਾ ਪਹਿਲੇ ਵੱਖਰੀ ਬਣਾਉਣੀ ਪੈਂਦੀ ਐ?
ਉਹ ਵੱਖਰੇ ਬਣਾਨੇ। ਉਹ ਕਾਵਾ ਬਣਾ ਕੇ ਰੱਖਣਾ ਪੈਦਾਂ। ਪੱਤੇ ਕਾੜ ਕੇ ਨਾ ਹਾਂ- ਹਾਂ।
ਚੱਲਦਾ ਫਿਰ ਕਾਵਾ।
ਤੇ ਗਰਮੀਆਂ ਚ ਇੱਕ ਓ ਦਿਨ ਨਿਕਲਦਾ। ਹਾਂ, ਕਿਉਂਕਿ ਅੱਜ ਬਨਾਇਆ ਫਿਰ ਰੋਜ਼ ਬਨਾਨੇ ਆ ਮੁਸ਼ਕਿਲ ਥੋੜ੍ਹੀ ਆ ਦੱਸ ਮਿੰਟ ਦਾ ਕਾਮ
ਅੱਛਾ ਤੇ ਫੇਰ ਚਾਹ ਕਿੱਦਾਂ ਬਨਾਦੇ ਉਹਦੀ ਕਾਵੇ ਦੀ?
ਕਾਵਾਂ ਉੱਤੇ ਰੱਖਣੇ ਆਂ ਨਾ ਜਿੰਨੀ ਪੀਣੀ ਹੈ ਕੱਪ ਪੀਣੀ ਹੈ ਤੇ ਕੱਪ-ਕਪ। ਪਾ ਕਿ ਤੇ ਲਾਚੀ ਪਾ ਕੇ ਤੇ ਖੰਡ ਪਾ ਕੇ ਕਾੜ ਲਈ ਦੀ ਏ। ਕਾੜ ਕੇ ਬਸ-ਬਸ ਹਾਂ ਲਾਚੀ ਫੇਰ ਬਾਅਦ ਜਦੋ ਵਾਲਾ ਆ ਗਿਆ ਫੇਰ ਦੁੱਧ ਪਾ ਦੇਨਾ ਬਸ ਮੁਸ਼ਕਿਲ ਮੁ ਕੰਮ ਨਈ ਆਇਆ। ਬੜੇ ਜਲਦੀ ਬਨ ਜਾਦਾਂ ਹਾਂ ਬੜੇ ਜਲਦੀ ਪਾਦੇਂ ਓ ਤੇ ਕੋਈ ਮੁਸ਼ਕਲ ਕੰਮ
ਆਛਾ, ਚਲੋ ਮੈਂ ਵੀ ਦੇਖਾਂਗੀ। ਮੈਨੂੰ ਵੀ ਪਤਾ ਨੀ ਸਾਡੇ ਉੱਥੇ ਮੈਂਦੀ ਨਈ ਮਿਲਦੀ।
ਹ ਕੋਈ ਨੀ ਜਦੋਂ ਬਨਾਉਦੀ ਹੋਈ। ਮੈਂ ਦੱਸ ਦਾ ਗੀ। ਹਾ ਹਾਂ ਉਹ ਤੇ ਕੋਈ ਨੀ, ਜਦੋ ਪਤਾ ਕਰੇਗਾ।
ਆਛਾ ਚਲੋ ਕੋਈ ਨੀ, ਮੈਂ ਪਤਾ ਕਰਾਂਗੀ ਫੇਰ। ਉਹਨਾਂ ਨੂੰ ਕੀ ਕਵਾ? ਦੇਸੀ ਚਾਹ ਦੇ ਦੋ।
ਹਾਂ ਉਹਨੂੰ ਕੋ ਦੇਸੀ ਚਾ ਦੇ ਬਸ ਚਲ ਚਲੋ ਠੀਕ ਹੈ ਠੀਕ ਓਕੇ ਓਕੇ